ਹੈਲੋ। ਹੈਲੋ। ਹੈਲੋ। ਨੈਟਵਰਕ ਮੇ, ਜਾਓ। ਹੈਲੋ। ਹੈਲ। ਹੈਲੋ ਨੈਟਵਰਕ ਜਾਓ ਹੈਲੋ
ਹਾਂਜੀ ਹਾਂ ਹਾਂਜੀ
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਠੀਕ ਹੋ ਠੀਕ ਠੀਕ ਤੁਸੀਂ ਦੱਸੋ
ਵਧੀਆ ਵਧੀਆ ਬੜੀ ਦਿਨਾਂ ਬਾਅਦ ਤੁਹਾਨੂੰ ਸਾਡੀ ਯਾਦ ਆਈ ਹੈ
ਨਹੀਂ ਨਹੀਂ ਜੀ ਤੁਸੀਂ ਉਹ ਨੀ ਕਰਦੇ ਫੋਨ ਅਸੀਂ ਤਾਂ ਤੁਹਾਨੂੰ ਫੋਨ ਕਰਦੇ ਹੁੰਦੇ ਹਾਂ ਤੁਸੀਂ ਤਾਂ ਚੱਕਦੇ ਹੀ ਨੀ ਹੁੰਦੇ ਫੋਨ
ਆਹ ਤੁਹਾਡੀ ਮੰਮੀ ਨਾਲ ਬਹੁਤ ਵਾਰੀ ਗੱਲ ਹੋਈ ਹੈ ਦੇ ਨਾਲ ਬੜੇ ਰਹਿ
ਨਹੀਂ- ਨਹੀਂ, ਤੁਸੀਂ ਬੀਜੀ, ਬਹੁਤ ਰਹਿਣੇ ਹੋ ਲੱਗਦਾ।
ਨਹੀਂ, ਨਾ- ਨਾ, ਅਸੀਂ। ਬੀਜੀ ਕੀਤੇ, ਤੁਸੀਂ ਫੋਨ, ਤਾਂ ਲਾ, ਲੋ। ਸਾਨੂੰ ਯਾਦ ਤਾਂ ਕਰ ਲਿਆ ਕਰੋ।
ਅਸੀਂ, ਤੁਹਾਨੂੰ ਫੋਨ ਕਰਦੇ ਆ। ਲੈ ਤੁਸ ਚੱਕਦੇ ਨੀ, ਹੋਰ ਦੱਸੋ ਖਾਣਾ- ਪੀਣਾ ਖਾ ਲਿਆ?
ਹੋਣਾ ਆ ਜੇ, ਬਣਾ ਰਹੇ ਆ।
ਆਹ ਕਿਹੜਾ, ਟਾਈਮ ਆ। ਬਣਾਉਣ ਦਾ।
ਹਾਂਜੀ। ਸਾਡੇ ਥੋੜਾ ਲੇਟ ਹੋ ਗਿਆ। ਤੇ ਮੇਰੀ ਮੰਮੀ, ਹੈ ਨੀ ਗੀ। ਤੇ ਤੇ ਤਾਂ ਕਰਕੇ, ਫੇਰ ਮੈਨੂੰ, ਬਣਾਉਣਾ ਪੈਂਦਾ ਵ। ਹਾਂਜੀ।
ਅੱਛੇ ਆ। ਓਕੇ। ਫੇਰ ਤਾਂ ਬਾਹਲਾ ਔਖਾ ਹੁੰਦਾ ਹੋਣਾ ਏ ਨਾ। ਮਾਰ ਦੀ ਯਾਦ, ਆਉਂਦੀ ਹੁੰਦੀ ਆ।
ਹਾਂਜੀ। ਬਹੁਤ ਆ ਰਹੀ ਆ। ਹੁਣ ਸਬਜ਼ੀ ਬਣਾਉਣ ਲੱਗੇ, ਤੜਕਾ ਲੱ- ਟੇਮ, ਪਿਆਜ ਘੱਟ ਦੇ ਟਾਈਮ, ਬਹੁਤ ਯਾਦ ਆਈ ਜੀ।
ਅੱਛਾ। ਰੋਣ ਵੀ, ਲੱਗ ਜਾਂਦੇ ਹੋ?
ਨਹੀਂ। ਰੋਂਦੀ ਤੇ, ਨਹੀਂ ਮੈਂ।
ਨਹੀਂ। ਤੁਸੀਂ ਰੋਂਦੇ ਨੀ ਹੈਗੇ? ਮੇਰੀ ਮੰਮੀ, ਮੇਰੀ ਮੰਮੀ ਦੱਸਦੇ ਸੀਗੇ। ਕਹਿੰਦੇ, ਤੁਸੀਂ ਗੱਲ- ਗੱਲ ਤੇ, ਰੋਣ ਲੱਗ ਜਾਂਦੇ ਹੁੰਣੇ ਹੋ। ਤੇ ਤੁਹਾਨੂੰ, ਕੋਈ ਝੜਕ।
ਉਹ ਪਹਿਲੇ ਦੀ, ਆਦਤਾਂ ਹੋ ਗਈਆਂ। ਹੁਣ ਨੀ ਰੋਂਦੀ ਮੈਂ।
ਅੱਛੇਆ।
ਹਾਂਜੀ। ਹਾਂਜੀ- ਹਾਂਜੀ, ਅਸੀਂ ਸਟਰੋਂਗ, ਹੋ ਗਏ।
ਓਕੇ। ਵਧੀਆ ਗੱਲ ਆ। ਸੱਟ ਰੋਂਗ, ਹੁਣਾ।
ਹਾਂਜੀ। ਤੁਸੀਂ ਦੱਸੋ, ਕੀ ਬਣਦਾ ਤੁਹਾਡਾ?
ਘਰ ਚ, ਆ ਗਏ ਪਾਪਾ?
ਜੀ ਹਾਂ, ਮੇਰਾ ਵੈਸੇ, ਮੈਂ ਤਾਂ ਸਹੁਰਿਆਂ, ਵੱਲ ਰਹਿੰਦੀ ਹਾਂ। ਹੁਣ, ਪੇਕੇ ਆਈ ਸੀ।
ਅੱਛੀਆ।
ਜੀ।
ਓਕੇ। ਹਸਬੈਂਡ ਵਧੀਆ ਖੁਸ਼ ਰੱਖਦਾ? ਹਸਬੈਂਡ ਵੈਸੇ। ਖੁਸ਼ ਰੱਖਦਾ ਤੁਹਾਨੂੰ?
ਹਾਂਜੀ। ਬਹੁਤ।
ਸ਼ੋਪੀਗ, ਲੈ ਕੇ ਜਾਂਦਾ ਤੁਹਾਨੂੰ?
ਹਾਂਜੀ। ਸ਼ੋਪਿੰਗ ਵੀ, ਕਰਦੇ ਹਾਂ ਅਸੀਂ। ਅਸੀਂ ਘੁੰਮਣ- ਫਿਰਨ ਵੀ, ਚਲੇ ਜਾਂਦੇ ਹਾਂ। ਜਦ ਦਿਲ ਕੀਤਾ।
ਅੱਛੇਆ। ਤੇ ਤੁਹਾਨੂੰ, ਉਹ, ਉਹ ਕੋਟਨ ਕੈਂਡੀ, ਦਵਾਉਂਦਾ ਹੁੰਦਾ। ਜੇ ਬਾਹਰ ਤੁਸੀਂ ਮੰਗਦੇ ਹੁੰਣੇ ਹੋ।
ਜਿਵੇਂ?
ਕੋਟਨ ਕੈਂਡੀ ਦੁਆਦਾ ਹੁੰਦਾ, ਜੇ ਤੁਸੀਂ ਬਾਹਰ ਕਿਤੇ ਮੰਗਦੇ ਹੋਣੇ ਹੋ? ਤੁਹਾਨੂੰ ਵਧੀਆ ਲਗਦੀ ਆ ਕੋਟਨ ਕੈਂਡੀ?
ਹਾਂਜੀ- ਹਾਂਜੀ। ਉਹੀ ਰ ਉਹ ਪਿੰਕ ਪਿੰਕ ਦੀ ਹੁੰਦੀ ਆ ਹਾਂਜੀ ਹਾਂਜੀ
ਕੇ ਤੁਸੀਂ ਫੇਿਰ ਜਿੱਦ ਕਰਦੇ ਹੋ ਨਾ ਜੇ ਨਹੀਂ ਤੇ ਬਦਾ ਹੁੰਦਾ
ਨਾ- ਨਾ, ਆਪੇ ਹੀ, ਦਵਾ ਦਿੰਦਾ ਐ। ਤਾਂ ਫੇਰ, ਘੁਰ ਕੇ, ਜੇ ਦੇਖ ਲਈਏ। ਫੇਰ ਤਾਂ ਦਵਾਣਾ ਪੈਂਦਾ।
ਅੱਛਾ। ਘੁਰ ਕੇ ਰੱਖਦੇ ਹੋ?
ਹਾਂਜੀ।
ਅੱਛਾ। ਕੁੱਟਦੇ ਕਿੰਨਾ ਕੁ ਹੋ, ਬੇ ਲਣੇ ਨਾਲ?
ਨਾ- ਨਾ, ਕੁੱਟਦੇ ਨੀ, ਇੰਨਾ ਵੀ ਨੀ ਸਾਡੇ ਘਰਦਿਆਂ ਨੇ, ਸਿਖਾਇਆ। ਘਰ ਵਾਲਿਆਂ ਨੂੰ ਕੁੱਟਣਾ।
ਅਛੇਆ।
ਜੀ।
ਇੰਨੇ, ਸਿਆਣੇ ਹੋ ਤੁਸੀਂ?
ਬਹੁਤ। ਮੈਂ ਤਾਂ, ਬਹੁਤ ਸਿਆਣੀ।
ਓਕੇ ਓਕੇ ਤੁਸੀਂ ਹੁਣ ਕੀ ਕਰ ਰਹੇ ਹੋ ਕੰਮ ਕਰ ਰਹੇ ਹੋ
ਹਾਂਜੀ
ਅੱਛਾ
ਬਹੁਤ ਟਾਈਮ ਤੋਂ ਸੀਗੀ ਮੈਂ ਪੇਕਿਆ 'ਚ
ਅੱਛਾ ਪੇਕੇ ਕਿੱਥੇ ਨੇ ਤੁਹਾਡੇ
ਮੇਰੇ ਪੇਕੇ ਉੱਥੇ ਦੇ ਨੇ ਕੀ ਕਹਿੰਦੇ ਨੇ ਉਹ ਕਾਂਜਲੇ ਦੇ ਨੇ
ਕਾ ਚ ਲ ਦੇ
ਹਾਂਜੀ ਹਾਂਜੀ ਤੁਸੀਂ ਗਏ ਹੋ
ਅੱਛੇ ਹਾਂਜੀ ਹਾਂ ਸੁਣਿਆ ਤਾਂ ਹੈਗਾ ਕਿੱਥੇ ਗ ਇਹ
ਇਹ ਹੈਗਾ ਅੰਬਰਸਰ ਕੋਲ
ਅੱਛਾ ਮੇਰੀ ਭੂਆ ਰਹਦੀ ਆ ਅੰਮ੍ਰਰਤਸਰ ਉੱਥੇ ਨਾਲ ਹੀ ਆ ਫੇਿਰ ਤਾਂ ਤੁਸੀਂ ਸਾਡੇ ਉਹ ਹੋਏ ਗੁਵਾਂਢੀ ਹੋਏ
ਲੈ ਫੇਰ ਤਾਂ ਤੁਸੀਂ ਆਉਂਦੇ ਰਹੇ ਹੋ
ਹੋਰ ਤੁਸੀਂ ਆ ਕੇ ਜਾਇਓ ਸਾਡੇ ਕੋਲ ਵੀ ਕਦੇ
ਹਾਂਜੀ ਤੁਸੀਂ ਵੀ ਆ ਜਿਓ ਕੋਈ ਨੀ ਹੈ ਤਾਂ
ਹਾਂਜੀ ਹਾਂ ਜ਼ਰੂਰ ਆਵਾਂਗੇ ਚਾਂਗਲੀ ਪਿੰਡ ਹੈ ਚਾਂਗਲੀ
ਹਾਂਜੀ ਹਾਂਜੀ ਤੁਹਾਡੀ ਭੂਆ ਦਾ ਹੈਲੋ
ਲਾਗੇਏ ਪਿੰਡਾਂ ਲਾਗੇ ਤੁਹਾਡੇ ਜਮੀ ਲਾਗੇ ਆ
ਕਿਹੜਾ ਨਾਮ ਕੀ ਨਾਮ
ਉਹਦਾ ਨਾਮ ਭ ਹੈੈ ਨੀ ਭੈਣ
ਆਜ਼ ਆਉਂਦੀ ਆ ਮੇਰੀ ਅੱਛਾ ਹੈ ਨ
ਹਾਂਜੀ
ਹੋਰ ਤੁਸੀਂ ਦੱਸੋ ਤੁਹਾਡੀ ਲਾਈਫ ਕਿਵੇਂ ਚੱਲਦੀ ਹੈ
ਹੋਰ ਤੁਹਾਡ ਵਧੀਆ ਚੱਲਦੀ ਆ ਬਸ ਬੱਸ ਜੇਵੇਂ ਰੱਬ ਚਲਾਉਂਦਾ ਚੱਲੀ ਜਾਂਦਾ ਸਾਰਾ ਕੁਛ ਅੱਛਾ ਉਹ ਕੀ ਕੰਮ ਕਰਦਾ ਨਾ ਨਾ ਆਪਤਾ ਛੜੀ ਮਰਨਾ ਆਪਾਂ ਛੜ
ਉਹ ਆਹੋ ਉਹ ਤਾਂਦਾ ਨ ਹੈਲੋ
ਹਾਂਜੀ
ਹਾਂਜੀ ਬੋਲੋ ਹੈਲੋ ਤੈਨੂੰ ਆਵਾਜ਼ ਮਜ਼ਾ ਆਉਂ ਆ ਮੇਰੀ
ਬੜੀ ਮਾਰ
ਮੈਂ ਉਹੀ ਕਿਹਾ ਵੀ ਤੁਹਾਨੂੰ ਦੇਣੀ ਵੀ ਕਿੰਨੇ ਫਿਰ
ਹਾਂ
ਤੁਨੂੰ ਆ ਰਹੀ ਹੈ ਸਾਡੀ
ਵਿੱਚ ਵਿੱਚ ਕੱਟ ਦੀ ਜਾਂਦੀ ਆ
ਹੈਲੋ
ਹਾਂਜੀ ਮੈਂ ਕਿਹਾ ਵਿੱਚ ਵਿੱਚ ਕੱਟ ਜਾਂਦੀ ਆ
ਅੱਛਾ ਇੱਕ ਮਿੰਟ ਰੁਕ ਬਸ ਮੈਂ ਨੈਟਵਰਕ ਜਾਂਦਾ ਇੱਕ ਮਿੰਟ ਇੱਕ ਮਿੰਟ ਨੈਟਵਰਕ ਹੋ-
ਹਾਂਜੀ-ਹਾਂਜੀ ਬੋਲੋ
ਹੁਣ ਆਵਾਜ਼ ਆਉਂਦੀ ਸਾਡੀ।
ਹਾਂਜੀ-ਹਾਂਜੀ ਹੁਣ ਆਉਂਦੀ ਆ।
ਓਕੇ ਜੀ ਓਕੇ ਜੀ ਤੁਸੀਂ ਇੱਕ ਦਿਨ ਚ ਕਿੰਨੀਆਂ ਰੋਟੀਆਂ ਖਾ ਲੈਂਣੇ ਹੋ ਵੈਸੇ-
ਹਾਂਜੀ-
ਤੁਸੀਂ ਇੱਕ ਦਿਨ ਚ ਕਿੰਨੀਆਂ ਰੋਟੀਆਂ ਖਾ ਲੈਂਣੇ ਹੋ?
ਮੈਂ ਤਾਂ ਕੱਟੀ ਹੀ ਖਾਂਣੀ ਹਾਂ ਮੈਂ ਤਾਂ ਦੋ ਦੋ ਇੱਕ ਟੈਮ ਦੋ ਹੀ ਖਾਂਣੀ ਹਾਂ।
ਅੱਛਾ ਡਾਈਟ ਤੇ ਓ-
ਹਾਂਜੀ। ਤੁਸੀਂ ਸੁਣਾਓ ਤੁਸੀਂ ਖਾ ਲੀ ਰੋਟੀ-
ਹਾਂਜੀ ਹਾਂ ਅਸੀਂ ਤਾਂ ਖਾ ਲੀ।
ਅੱਛਾ ਕੀ ਖਾਧਾ?
ਅਸੀਂ ਕੋਫਤੇ।
ਅੱਛਾ ਕੋਫਤੇ ਖਾਧੇ ਆ।
ਹਾਂਜੀ ਹਾਂ।
ਅੱਛਾ ਤੇ ਤੁਸੀਂ ਨੀ ਬਣਾਦੇ ਕੁਛ-
ਅਸੀਂ ਬਣਾ ਲੈਂਣੇ ਹਾਂ ਫੁਦੂ ਤੁਹਾਡੇ ਵਰਗਿਆਂ ਦਾ-
ਅੱਛਾ।
ਹਾਂਜੀ।
ਅੱਛਾ ਵਧੀਆ ਫੇਰ ਤਾ- ਨਹੀਂ ਜੀ ਲੋੜ ਨਹੀਂ ਸਾਡਾ ਬਣਾਣ ਦੀ।
ਓਕੇ ਜੀ ਓਕੇ ਜੇ ਕੋਈ ਹੋਰ ਹੈ ਦੱਸਿਓ।
ਹਾਂਜੀ-ਹਾਂਜੀ ਕੋਈ ਹੋਰ ਹੋਏ ਤਾਂ ਫਿਰ ਤ ਦੱਸ ਹੀ ਦੇਓਂਗੀ।
ਹਾਂਜੀ ਹਾਂ ਜ਼ਰੂਰ ਦੱਸਿਓ।
ਹਾਂਜੀ ਕਿਤੇ ਆਪਦਾ ਹੀ ਨੰਬਰ ਆ ਦਿ ਤੁਸੀਂ
ਨਹੀਂ-ਨਹੀਂ ਅਸੀਂ ਤਾਂ ਪੂਰੇ ਝੰਡ ਆ।
ਹਾਂ ਉਹੀ ਉਓਹੀ ਬਸ ਹਾਂ ਉਹ ਤਾਂ ਪਤਾ ਹੀ ਹੈ ਚਲੋ ਕਿੰਨਾ ਕੁ ਤਾਂ ਮੈਂ ਜਾਣ
ਹੋਰ?
ਤੁਸੀਂ ਮੈਂ ਸੁਣਿਆ ਮੰਮੀ ਤੋਂ ਸੁਣਿਆ ਸੀ ਤੁਸੀਂ ਆਈ ਕਰੀ ਜਯਾ
ਹਾਂਜੀ-ਹਾਂਜੀ ਮੈਂ ਐਲਸ ਕੀਤੀ ਆ।
ਓਵਰਆਲ ਕਿੰਨੇ ਬ੍ਰਡ ਸੀਗੇ ਤੁਹਾਡੇ?
ਜੀ ਮੇਰੇ ਸਿਕਸ-
ਸਿਕਸ
ਹਾਂਜੀ
ਓਕੇ ਤੇ ਕਿੰਨੇ ਟਾਈਮ ਦੇ ਰਹਿ ਗਏ ਉਹ ਮੈਂ ਸੁਣ ਵੀ ਸਾਲ ਹੋ ਗਿਆ ਤੁਹਾਨੂੰ ਘਰੇ ਨੂੰ
ਹਾਂਜੀ ਮੈਨੂੰ ਸਾਲ ਤਾਂ ਹੋ ਗਣ ਮੇਰੇ ਸਪਤੰਬਰ ਚ ਹੋ ਜਾਣੀ ਆ ਖ਼ਤਮ
ਫੇਿਰ ਦੁਬਾਰਾ ਫੇਿਰ ਕਰੋਂਗੇ
ਦੁਬਾਰਾ ਦੇਖਾਂਗੇ ਦਿਲ ਤਾਂ ਹੈ ਨੀ ਬਹੁਤ ਟੈਮ ਲੱਗ ਜਾਂਦਾ। ਤੇ ਬਾਕੀ ਦੇਖੋ ਕੀ ਬਣਦਾ?
ਓਕੇ-
ਹਾਂਜੀ।
ਹੋਰ?
ਤੁਸੀਂ ਸੁਣਾਓ ਤੁਸੀਂ ਕੀ ਕਰਦੇ ਹੋ ਸਟਡੀ?
ਅਸੀਂ ਤਾਂ ਤੁਹਾਡੇ ਨਾਲ ਹਾਲੇ ਤਾਂ ਬਸ ਫੋਨ ਤੇ ਹੀ ਗੱਲ ਕਰ ਰਹੇ ਸੀ ਵੈਸੇ ਤਾਂ ਫਰੀ ਹਾਂ।
ਚਾਹ ਕੰਮ ਧੰਦਾ ਕੁੱਛ ਹੈ ਨੀ ਤੁਹਾਨੂੰ?
ਨਾ-ਨਾ ਜੀ ਵੇਲੇ ਬਸ ਘੁੰਮ ਫਿਰ ਆਈ। ਦਾਂ ਤੇ ਬਸ ਘਰੇ ਬਹਿ ਜਾਇਦਾ ਘੁੰਮ ਫਿਰ ਆਈਦਾ ਬਸ- ਤੁਹਾਡੀ ਆਵਾਜ਼ ਘੱਟ ਰਹੀ ਹੈ ਨੈਟਵਰਕ ਚ ਆਵੋ।
ਮੈਂ ਕਿਹਾ ਕਿੱਥੇ ਘੁੰਮਦੇ ਹੋ
ਬਸ ਕਦੇ ਚੰਡੀਗੜ੍ਹ ਕਦੇ ਪਟੇ ਕਦੇ ਚੰਡੀਗੜ੍ਹ ਕਦੇ ਪਟਿਆਲੇ ਕਦੇ ਲੁਧਿਆਣੇ ਬਸ
ਕੀ ਕਾਰਨ ਕੀ ਜਾਂਦੇ ਓ ਉਥੇ
ਉਹ ਬਸ ਸਾਡੀ ਦੋਸਤਾਂ ਨਾਲ ਕਦੇ ਚਲੇ ਜਾਈਦਾ
ਐਵੇ ਹੀ ਵੇਲੇ
ਹਾਂਜੀ ਹਾਂ ਬਸ ਜਿਵੇਂ ਤੁਸੀਂ ਸਮਝਦੇ ਹੋ ਬਸ ਉਓਵੇ ਇ
ਕੀ ਜੀ ਉੱਚੀ ਬੋਲੋ ਥੋੜਾ ਜਿਹਾ
ਅੱਛਾ ਇੱਕ ਵਾਰ ਚ ਤੁਸੀਂ ਕਿੰਨੀਆਂ ਰੋਟੀਆਂ ਲਾ ਲੈਦੇ ਹੋ ਇੱਕ ਟਾਈਮ ਦੀਆਂ ਕਿੰਨੀਆਂ ਰੋਟੀ ਲਾ ਲੈਂਦੇ ਹੋ
ਅੱਛਾ ਓਕੇ ਜੀ